ਹੈਲੋ,
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕਿਵੇਂ ਔ?
ਵਧੀਆ ਤੁਸੀਂ ਦੱਸੋ।
ਬਸ ਵਧੀਆ ਹੋਰ ਘਰ ਪਰਿਵਾਰ ਸਾਰੇ ਠੀਕ ਠਾਕ
ਹਾਂਜੀ-ਹਾਂਜੀ, ਵਧੀਆ ਤੁਸੀਂ ਦੱਸੋ ਕਿੱਦਾਂ ਹੈ ਸਾਰੇ।
ਸਾਰੇ ਵਧੀਆ ਸਾਂਝ
ਹੋਰ ਰੋਟੀ ਖਾਲੀ, ਹਾਂਜੀ-ਹਾਂਜੀ ਖਾਲੀ। ਕੀ ਬਣਾਇਆ ਸੀ ਫਿਰ?
ਹਾਂਜੀ ਆਲੂ ਮਟਰ ਸਬਜ਼ੀ
ਠੀਕ, ਹੁਣੇ ਖਾ ਕੇ ਹਟੇ ਆ।
ਹਾਂਜੀ ਤੁਸੀਂ?
ਹਾਂਜੀ, ਅਸੀਂ ਵੀ ਬਣਾਏ ਸੀ ਕਾਲੇ ਚਣੇ।
ਠੀਕ,
ਹੋਰ ਦੱਸੋਂ?
ਬਸ ਵਧੀਆ ਠੀਕ, ਹਾਂਜੀ ਬਹੁਤ ਜ਼ਿਆਦੇ
ਤੁਸੀਂ ਕਿਤੇ ਗਏ ਨੀ ਬਾਹਰ ਬੁਹਰ
ਨਹੀ ਹਜੇ ਗਏ ਨਹੀਂ ਕੁ
ਓਕੇ, ਓਕੇ ਤੇ ਕੁਛ ਖਾਣ ਨੂੰ ਖਾਣ ਨੂੰ ਨੀ ਕੁਛ ਬਣਾਇਆ ਕੋਈ ਨਵੀਂ ਮਤਲਬ ਰੈਸਪੀ ਨੀ ਕੋਈ ਟਰਾਈ ਕੀਤੀ ਗੀ।
ਟਰਾਈ ਕਰਨੀ ਆ, ਪਲੈਨ ਬਣਾ ਰਹੇ ਆ ਹਾਂਜੀ।
ਕੀ ਬਣਾਣਾ ਆ ਤੁਸੀਂ ਅੱਜ ਫਿਰ,
ਸਮੋਸੇ,
ਅੱਛਾ ਕਿ, ਕਿੱਦਾਂ ਹਾਂਜੀ ਖਾਣੇ ਉਹ ਕਿੱਦਾਂ ਬਣਾਈ ਦੇ ਆ ਫਿਰ।
ਪਹਿਲਾਂ ਆਲੂ ਵਾਲੋ,
ਹਾਂਜੀ।
ਹਾਂਜੀ ਫੇਰ ਹੁਣ ਓ, ਜਿਵੇਂ ਥੋੜੇ ਵਿੱਚ ਤੁਹਾਡੀ ਮਰਜ਼ੀ ਆਪਾਂ ਚਣੇ ਬਾਲੋ।
ਹਾਂਜੀ।
ਆਲੂ ਛੈਲ ਕੇ, ਉਹਨਾਂ ਨੂੰ ਫਿਰ ਉਹਨਾਂ ਦੇ ਵਿੱਚ ਆਪਣੀ ਜ਼ਰੂਰਤਾਂ ਅਨੁਸਾਰ ਲੂਣ ਮਿਰਚ ਪਾਓ। ਫਿਰ ਬਾਅਦ ਵਿੱਚ ਮੈਦਾ ਮਿਕਸ ਕਰੋ,
ਮੈਦੇ ਨੂੰ ਮਤਲਬ ਪਹਿਲਾਂ ਗੁਣਨਾ ਵੀ ਪੈਂਦਾ ਹਨਾ, ਜਿੱਦਾਂ, ਹਾਂਜੀ, ਗੂਨ ਨੇ ਕੇ ਇਹ ਹਨ ਨਾ ਜਿੱਦਾਂ ਆਪਾਂ ਨ ਨਿੱਕੀਆਂ-ਨਿੱਕੀਆਂ ਉਹਨਾਂ ਦੀਆਂ ਉਹ ਕਰਕੇ ਪੇੜੇ ਜਿਹਨੂੰ,
ਕਰਕੇ ਪੇੜੇ ਹਾਂਜੀ ਵੇਲ ਕੇ ਜਿਵੇਂ ਆਪਾਂ ਰੋਟੀ ਵੇਲਦੇ ਆ। ਹਾਂਜੀ।
ਫੇਰ ਜਿਹੜਾ ਕੁਛ ਉਹ ਆ ਹਾਂਜੀ ਤੁਸੀਂ ਉਹ ਬਣਾਇਆ ਹਨਾ।
ਤਾਂ ਹਾਂਜੀ ਆਲੂ ਮਿਕਸ ਕਿਤੇ ਜਿਵੇਂ। ਉਹ ਵਾਲੇ ਭਰਨੇ ਬਾਅਦ ਵਿੱਚ ਉਹਨੂੰ ਤੇਲ, ਗਰਮ ਕਰਕੇ ਚੰਗੀ ਤਰ੍ਹਾਂ, ਉਹਦੇ ਵਿੱਚ ਤਲਣਾ, ਹਾਂਜੀ।
ਕੋਈ ਨਾ ਅਸੀਂ ਜਦੋਂ ਆਏ ਤੁਸੀਂ ਜ਼ਰੂਰ ਸਾਨੂੰ ਖਵਾਇਓ,
ਹਾਂਜੀ ਜ਼ਰੂਰ।
ਵੈਸੇ ਮੈਂ ਵੈ ਹਾਂਜੀ ਮੈਂ ਵੀ ਵੈਸੇ ਕੀਤੇ ਸੀ ਟਰਾਈ ਮੈਨੂੰ ਤਾਂ ਥੋੜ੍ਹਾ-ਥੋੜ੍ਹਾ ਪਤਾ ਗਾ। ਮੇਰੇ ਮੈਂ ਕੀਤੇ ਤਾਂ ਸੀ ਬਟ ਮੇਰੇ ਪ੍ਰੋਪਰ ਨਹੀਂ ਬਣੇ ਸੀਗੇ।
ਤੁਸੀਂ ਇੱਥੇ ਆਜੋ ਮੈਂ ਖਿਲਾਦੂ ਤੁਹਾਨੂੰ,
ਹਾਂਜੀ ਅਸੀਂ ਜ਼ਰੂਰ ਆਵਾਂਗੇ। ਜਿੱਦਾਂ ਤੁਸੀਂ ਤਾਂ ਕਹਿ ਰਹੇ ਔ ਤੁਸੀਂ ਕਾਲੇ ਚਣੇ ਪਏ ਅਸੀਂ ਮਟਰ ਓਬਾਲ ਕੇ ਮਟਰ ਪਾਏ ਸੀ ਇਹਦੇ ਵਿੱਚ ਕੇ ਜਿੱਦਾਂ ਆਲੂ ਬਾਲ ਕੇ ਹਾਂਜੀ ਹਾਂਜੀ ਜਿੱਦਾਂ ਉਹ ਤੁਹਾਡੀੇ ਮਰਜ਼ੀ ਆ ਹਾਂਜੀ
ਚ ਹਾਂਜੀ ਵਾਈਟ ਚਣੇ ਵੀ ਪਾਉਂਦੇ ਕਈ
ਦਾ ਕਈ ਤਰਦਾ ਓਹਨਾ ਲਾਰਜੇ ਮਰਜੇ ਹਾਂਜੀ ਫੇ ਜੇਵੇਂ ਆਪਾਂ ਬਾਹਰ ਜਾਂਨੇ ਹ ਉਦੋਂ ਤਾਂ ਆਪਾਂ ਮਤਲਬ ਸਮੋਸੇ ਏਦਾਂ ਖਾਂਦੇ ਜਿੱਦਾਂ ਉਹ ਦਾਲ ਵਿੱਚ ਪਾ ਕੇ ਤੇ ਫਿਰ ਚਟਨੀ ਹੁੰਦੀ ਆ ਹਰੀ ਚਟਨੀ ਲਾਲ ਚਟਨੀ ਹੁੰਦੀ ਐ ਉਹਦੇ ਵਿੱਚ ਹੁੰਦੀ ਏ ਦਾਲ ਵਿੱਚ ਤੇ ਫੇਰ ਸਮੋਸਾ ਮਤਲਬ ਧਰ ਦਿੰਦੇ ਆ
ਧਰਦੇ ਹਾਂਜੀ ਪਿਆਜ ਪਾਉਂਦੇ ਵਿੱਚ
ਹਾਂਜੀ ਪਿਆਜ ਹੁੰਦੀਆਂ ਮਿਰਚਾਂ ਕੱਟ ਕੇ ਪਾ ਦਿੰਦੇ ਆ ਧਨੀਆ ਪੁਦੀਨਾ ਉਹ ਆਪ ਦੀ ਮਰਜ਼ੀ ਹੁੰਦੀ ਜੋ ਕੁਛ ਆਪਾਂ ਨੂੰ ਮਤਲਬ ਹੁੰਦਾ
ਹਾਂ ਫਿਰ ਬਾਹਰਲੀ ਰੈਸਪੀ ਜ਼ਿਆਦਾ ਸੁਵਾਦ ਵਦੀਆ ਲੱਗਦਾ ਏ ਨਾ
ਹਾਂਜੀ
ਘਰ ਦੇ ਵਿੱਚ ਈ ਥੋੜ੍ਹਾ ਫੇਰ ਵੀ ਉਹ ਚੇਂਜ ਹੋ ਜਾਂਦਾ ਹੋਰ
ਹੋਰ ਬਸ ਵਦੀਆ, ਕੁਛ ਨਹੀਂ ਬਸ ਪਈ ਸੀਗੀ।
ਹਾਂਜੀ, ਗਰਮੀ ਬਹੁਤ ਐ ਨਾ ਫਿਰ।
ਹਾਂਜੀ, ਗਰਮੀ ਬਾਹਲੀ ਐ ਤਾਂ ਕਰਕੇ ਕਿਤੇ ਬਾਹਰ ਜਾਨ ਨੂੰ ਵੀ ਨਹੀ ਜੀਅ ਕਰਦਾ। ਤਾਹੀਉ ਥੋਨੂੰ ਨਵੀਂ ਰੈਸਿਪੀ ਪੁੱਛੀ ਸੀਗੀ। ਮੈਂ ਕਿਹਾ ਚੱਲ ਬਨਾ ਕੇ ਦੇਖਾਂਗੇ। ਹੁਨ ਚੱਲ ਤੁਹਾਡੇ ਆਲਾ ਬਨਾ ਕੇ ਜ਼ਰੂਰ ਸੀ ਸਮੋਸੇ ਦੇ ਦੇਖਾਂਗੇ, ਕਿੱਦਾਂ ਬਣਦੇ ਆ ਏਦਾਂ ਮਤਲਬ ਪਹਿਲਾਂ ਤਾਂ ਮੈਂ ਮਟਰ ਪਾ ਕੇ ਟਰਾਈ ਕੀਤੇ, ਐਤਕੀਂ ਕਾਲੇ ਚਨੇ ਪਾ ਕੇ ਟਰਾਈ ਕਰੂੰਗੀ।
ਹਾਂਜੀ
ਮਤਲਬ ਸੇਮ ਹੀ ਏਦਾਂ, ਪਹਿਲਾਂ ਆਲੂਆਂ ਨੂੰ ਬੁਆਇਲ ਕਰਨਾ ਗਾ ਪਾਨੀ ਵਿੱਚ 'ਚ ਪਾ ਕੇ, ਫੇਰ ਸਾਰਾ ਕੁਛ ਉਹ ਮਿਕਸ ਕਰਕੇ ਮੈਟੀਰੀਅਲ ਜੋ ਵੀ ਆਪਾਂ ਬਨਾਇਆ ਹੁੰਦਾ, ਆਲੂ ਹੋ ਗਏ, ਮਿਰਚ ਹੋ ਗਈ ਆ ਅਹ ਗੰਢੇ ਹੋ ਗੇ, ਜਿਵੇਂ ਹੈਨਾ ਸਾਰਾ ਕੁਛ ਮਿਕਸ ਕਰਕੇ ਫਿਰ ਜਿਹੜੀ ਉਹ ਸਟਿਫੀ ਹੁੰਦੀ ਬਨਾ ਕੇ ਫਿਰ ਜਿਹੜੀ ਆਪਾਂ ਰੋਟੀ ਬੇਲੀ ਦੀ ਆ, ਤੇ ਜ ਜਿੱਦਾਂ ਉਹ ਕਿ ਕਹਿੰਦੇ ਹੁੰਦੇ ਆ ਜਿੱਦਾਂ ਆਪਾਂ ਜਿਹੜੀ ਉਹ ਪਾਉਂਨੇ ਹੁਨੇ ਆ, ਜਿਹੜੀ ਉਹ ਆਟ ਟੇ ਵਿੱਚ ਆਟਾ ਜਿਹੜਾ ਹੁੰਦਾ ਹੈ ਉਹਦਾ ਮੈਦਾ ਮੈਦ ਦਾ ਹੁੰਦਾ ਗਾ। ਹਾਂਜੀ ਮੈਦੇ ਵਿੱਚ ਚੋਂ ਕੀ ਪਾਉਂਦੇ ਹੁੰਨੇ ਆ ਆਪਾਂ, ਜੋ ਛੋਟੇ-ਛੋਟੇ ਹੁੰਦੇ ਆ ਬੀਜ ਹਾਂ, ਜਵੈਨ ਉਹ ਵਦੀਆ ਵੀ ਹੁੰਦੀ ਨਾ, ਓਹਦੇ ਨਾਲ ਢਿੱਡ ਪੀੜ ਜਿੱਦਾਂ ਹੁੰਦਾ ਆਪਣਾ ਪੇਟ ਸਾਫ਼
ਲੈਂ ਹਾਂਜੀ
ਹਾਂਜੀ, ਉਹ ਵੀ ਵਦੀਆ ਹੁੰਦਾ ਗਾ, ਜਿੱਦਾਂ ਉਹਦੇ ਵਿੱਚ ਪਾ ਕੇ ਉਹਦੇ ਨਾਲ ਟੇਸਟ ਵੀ ਵਦੀਆ ਆਉਂਦਾ ਏ।
ਹਾਂਜੀ ਤੇ ਲੰਚ ਟਾਈਮ ਕੀ ਖਾਣਾ ਹੁਨ ਤੁਸੀਂ
ਮੈਨੂੰ ਬਹੁਤ ਪਸੰਦ ਐ ਸਮੋਸੇ।
ਹੰ
ਮੈਂ ਜਦੋਂ ਹਾਂਜੀ ਕਰਾਂਗੇ ਜ਼ਰੂਰ ਹੁਣ ਕਰਾਂਗੇ ਟਰਾਈ। ਹੁਣ ਤਾਂ ਵੈਸੇ ਰੋਟੀ ਖਾ ਕੇ ਹਟੇ ਆ। ਹੁਣ ਥੋੜ੍ਹਾ ਜਿਹਾ ਰੁਕ ਕੇ ਫਿਰ ਕਰਾਂਗੇ। ਫੇਰ ਬਣਾ ਕੇ ਦੇਖਾਂਗੇ। ਹਾਂ ਜੀ, ਪਹਿਲਾਂ ਆਲੂ ਬੋਆਇਲ ਕਰਦੂਗੀ ਫਿਰ ਕਰਦੂਗੀ ਬਾਅਦ ਚੋਂ ਫਿਰ ਸਾਰਾ ਕੁਛ ਕਰੂੰਗੀ ਸੇਮ।
ਹੋਰ
ਹੋਰ ਵਧੀਆ ਬਸ।
ਤੁਸੀਂ ਕਿਹੜੀ ਨਵੀਂ ਰੈਸਪੀ ਤਿਆਰ ਕਰਨੀ
ਮੈਂ ਤਾਂ ਫਿਰ ਇਹੀ ਕਰੂੰਗੀ ਸਮੋਸੇ, ਹੋਰ ਤਾਂ ਮੈਂ ਕੁਛ ਨਹੀਂ ਕੀਤਾ ਗਾ
ਹੂੰ
ਆਏ ਤਾਂ ਮੈਂ ਵੈਸੇ ਉਹ ਕੀਤੇ ਸੀ, ਜਿਦਾਂ ਗੋਲ ਗੱਪੇ ਹੋ ਗਏ, ਕਚੋਰੀਆਂ ਬਟ ਮੈਂ ਸਮੋਸੇ ਨੀ ਟਰਾਈ ਕੀਤੇ ਹੋਣ ਹ ਹੁਣ ਇਸ ਵਾਰ ਸਮੋਸੇ ਜ਼ਰੂਰ ਟਰਾਈ ਕਰੂੰਗੀ। ਕੀਤੇ ਸੀ ਉਹ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਨਹੀਂ ਬਣੇ ਸੀਗੇ।
ਠੀਕ
ਹੋਰ ਦੱਸੋ ਫਿਰ?
ਬਸ
ਤੇ ਜਦੋਂ ਫਿਰ ਤੁਸੀਂ ਤੁਸੀਂ ਪਹਿਲੀ ਵਾਰ ਬਣਾਉਣੇ ਆ ਕਿ ਪਹਿਲਾਂ ਵੀ ਕਦੇ ਬਣਾਏ ਆ ਇਹ
ਨਹੀਂ ਪਹਿਲੀ ਵਾਰ ਟਰਾਈ ਕੀਤੇ ਸੀ ਬਸ, ਬਹੁਤ ਵਧੀਆ ਬਣੇ।
ਅੱਛੋ, ਤੁਸੀਂ ਬਣਾਇਆ ਹੋਣਾ ਇੱਕ ਵਾਰ ਫੇਰ ਬਣਾਉਣੇ ਆ ਮਤਲਬ।
ਹਾਂਜੀ, ਇੱਕ ਵਾਰੀ ਦੁਬਾਰਾ ਫੇਰ ਬਣਾਵਾਂਗੇ
ਠੀਕ ਆ, ਫਿਰ ਸਾਰਿਆਂ ਨੂੰ ਪਸੰਦ ਆਏ ਸੀ।
ਹਾਂਜੀ ਸਾਰਿਆਂ ਨੂੰ ਪਸੰਦ, ਸਪਾਈਸੀ ਬਣਾਇਓ ਤੁਸੀਂ ਵੀ ਜ਼ਿਆਦਾ
ਤਾਂ, ਕਰਕੇ ਫਿਰ ਤੁਸੀਂ ਦੁਬਾਰਾ ਈ ਬਣਾਉਣੇ ਆ
ਹਾਂਜੀ ਤੁਸੀਂ ਵੀ ਏਦਾਂ ਈ ਬਣਾਇਓ ਨਾ ਸਪਾਈਸੀ।
ਹਾਂਜੀ-ਹਾਂਜੀ ਏਦਾਂ ਹੀ ਬਣਾਵਾਂਗੇ, ਤੁਹਾਨੂੰ ਸਪਾਈਸੀ ਪਸੰਦ ਆ ਕੇ ਜਿੱਦਾਂ ਨੋਰਮਲ ਜੇ ਹੁੰਦੇ ਆ।
ਨਹੀਂ ਸਪਾਈਸੀ।
ਸਪਾਈਸੀ ਵਧੀਆ ਰਹਿੰਦੇ ਮੈਨੂੰ ਵੀ ਬਹੁਤ ਜ਼ਿਆਦਾ ਪਸੰਦ ਆ ਸਪਾਈਸੀ।
ਹਾਂਜੀ
ਰੈਡ ਸੋਸ ਤੇ ਗ੍ਰੀਨ ਸੋਸ ਦੋਨੇ ਮਿਕਸ ਕਰਕੇ, ਫੇਰ ਵਧੀਆ ਲੱਗਦੇ ਆ।
ਹਾਂਜੀ
ਤੇ ਤੁਸੀਂ ਸਿੰਪਲ ਈ ਬਣਾਏ ਸੀ, ਕਿ ਕੁਛ ਮਤਲਬ ਨਾਲ ਦਾਲ ਵਗੈਰਾ ਵਿੱਚ ਪਾ ਕੇ ਕੇ ਬਣਾਏ ਸੀ, ਜਿੱਦਾਂ ਚਣੇ ਵਗੈਰਾ ਤੁਸੀਂ ਕਹਿ ਰਹੇ ਹੋ।
ਨਹੀਂ ਹਾਂਜੀ ਦਾਲ ਵੀ ਬਣਾਈ ਸੀ ਨਾਲ, ਜਿਵੇਂ ਸੇਮ ਆਪਾਂ ਬਾਹਰ ਖਾਨੇ ਆ ਰੈਸਟੋਰੈਂਟ ਚ
ਓਕੇ, ਓਦਾਂ ਬਣਾਏ ਸੀ।
ਹਾਂਜੀ। ਓਦਾਂ ਈ ਜਿਆਦਾ ਓਦਾਂ ਈ ਜ਼ਿਆਦਾ ਸਵਾਦ ਲੱਗਦੇ ਆ, ਜਿਹੜੇ ਸੋਸ ਨਾਲ ਖਾਂਨੇ ਆ ਨਹੀਂ ਏਦਾਂ ਨਈ ਵਧੀਆ ਲੱਗਦੇ। ਦਾਲ ਨਾਲ ਜਿਆਦਾ ਵਧੀਆ ਲਗਦੇ।
ਜਿੱਦਾਂ ਆਪਣੇ ਇੱਥੇ ਵੈਸੇ ਦੁਕਾਨਾਂ ਤੇ ਵੀ ਮਿਲਦੇ ਆ, ਉਹ ਵਧੀਆ
ਹਾਂਜੀ, ਜਿਵੇਂ ਰੈਸਟੋਰੈਂਟਾਂ ਤੇ ਮਿਲਦੇ ਹਾਂਜੀ। ਉਹ ਤਾਂ ਫੇਰ ਏਦਾਂ ਹੀ ਮਿਲਦੇ ਆ, ਉਹ ਤਾਂ ਫੇਰ ਨਾਲੇ ਉਹਨਾ ਨਾਲ ਤਾਂ ਬਸ ਕੱਲੀ ਰੈਡ ਸੋਸ ਹੀ ਮਿਲਦੀ ਆ।
ਸਹੀ ਗੱਲ ਆ, ਬਾਕੀ ਘਰੇ ਆਪਾਂ ਆਪਦੇ ਹੱਥ ਖਾਣ ਨਾਲ ਨੇ ਆਪਾਂ ਨੂੰ ਬਣਾਏ ਹੁੰ ਦੇ ਆਪਾਂ ਨੂੰ ਪਤਾ ਹੁੰਦਾ ਹੈ ਏ, ਕਿੱਦਾਂ ਆਪਾਂ ਬਣਾਉਣੇ ਆ। ਨਾਲੇ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਐ, ਨਾਲੇ ਪ੍ਰੋਪਰ ਕਲੀਨ ਹੁੰਦੀ ਐ।
ਹਾਂਜੀ।
ਬਾਰ ਆਪਾਂ ਨੂੰ ਕੀ ਪਤਾ ਹੁੰਦਾ, ਕਿੱਦਾਂ ਸੇਮ ਤੇਲ ਵਰਤਦੇ ਓ ਕਿੱਦਾਂ ਨਈ।
ਹਾਂਜੀ, ਉਹ ਇੱਕ ਤੇਲ ਵਿੱਚ ਈ ਸਾਰੀ ਚੀਜ਼ ਹਾਂਜ ਬਾਰ ਹੁਣ ਰੈਸਟੋਰੈਂਟਾਂ ਤੇ ਆਪਾਂ ਜਿਹੜਾ ਖਾਣ ਜਾਨੇ ਹਾਂਜੀ, ਉਹਨਾਂ ਨੇ ਇਕ ਕਿ ਉਹਦੇ ਵਿੱਚ ਓਇਲ 'ਚ ਵਾਸ਼ ਉਹ ਕਰੀ ਜਾਣਾ, ਫਰਾਈ
ਤਾਂਨ ਹਾਂਜੀ। ਫਿਰ ਇਹਦੇ ਨਾਲ ਇਹ ਵਧੀਆ ਨੀ ਨਾ ਹੁੰਦਾ, ਫੇਰ ਓਨੀਆਂ ਮੱਖੀਆਂ ਵੀ ਹੁੰਦੀਆਂ, ਕਿਤੇ ਘਰੇ ਆਪਣੀ ਪ੍ਰੋਪ ਪਰ ਚੀਜ਼ ਆਪਾਂ ਨੂੰ ਪਤਾ ਹੁੰਦਾ, ਆਪਾਂ ਟੱਕ ਕੇ ਵੀ ਰੱਖਦੇ ਆ।
ਫਿਰ ਆਪਣੇ ਸਪਸ ਸਫਾਈ ਦਾ ਕੰਮ ਕਰਨਾ ਸਾਰਾ, ਕਿਉਕਿ ਹੁਣ ਆਪਾਂ ਨੂੰ ਕੁਛ ਪਤਾ ਈ ਨੀ ਉਹਨਾਂ ਦੀ ਸਫ਼ਾਈ ਹੈਗੀ ਕੇ
ਉੱਥੇ ਅ ਜਿੱਦਾਂ ਹੁਣ ਆਪਾਂ ਘਰੇ ਆਲੂ ਵੀ ਬਾਲਦੇ ਆ ਉਹ ਤਾਂ ਭੱਜਦਾ ਨੀ ਸ਼ਲਕ ਪੀ ਲਓ, ਉਹ ਵੀ ਕਰਲਾਉਂਨੇ ਆ ਆਪਾਂ ਉਹਨਾਂ ਨੂੰ ਤੇ ਉਹ ਬਾਰ ਤਾਂ ਬਸ ਓਦਾਂ ਈ ਪਾਏ ਜਾਂਦੇ ਰਹਿੰਦੇ ਆ, ਕੋਈ ਸਫ਼ਾਈ ਨੀ ਹੁੰਦੀ ਘਰੇ ਵਧੀਆ ਵੀ ਹੁੰਦੇ ਆ, ਨਾਲੇ ਆਪਣੀ ਹੈਲਥ ਤੇ ਕੋਈ ਇਫੈਕਟ ਪੈਂਦਾ ਏਦਾਂ।
ਹਾਂਜੀ।
ਬਾਕੀ ਜਿੱਦਾਂ ਸਮੋਸੇ ਆਪਾਂ ਕੱਲੇ ਤੇਲ ਚ ਵੀ ਕਹਿੰਦੇ ਹੁੰਦੇ ਆ, ਤੱਲਨੇ ਤੇ ਇੱਕ ਦੂਜੇ ਬਿਨਾ ਤੇਲ ਆਲੇ ਵੀ ਹੁੰਦੇ ਆ। ਕਿੱਦਾਂ ਕਹਿੰਦੇ, ਮਾਈਕ੍ਰੋਵੇਵ ਚ ਮਤਲਬ ਪਾ ਕੇ ਤੁਸੀਂ ਓਦਾਂ ਦੇਖ ਕੇ ਟਰਾਈ ਕੀਤੇ ਆ।
ਨਈ ਉਹ ਤਾਂ ਨਈ ਕੀਤੇ ਗੇ, ਤੇਲ ਵਾਲੇ ਯੂਜ ਕੀਤੇ ਹਜੇ ਤਾਂ।
ਅੱਛਾ, ਮੈਂ ਮਤਲਬ ਉਹ ਦੇਖੇ ਸੀ ਇੱਕ ਵਾਰ। ਮੈਂ ਟਰਾਈ ਕਰਨੀ ਇਹ ਵੀ ਰੈਸਿਪੀ। ਜਿੱਦਾਂ ਮਾਈਕਰੋ ਵਿੱਚ ਮਤਲਬ ਮਾਈਕ ਮਾਈਕਰੋਵੇਵ ਵਿੱਚ ਪਾ ਕੇ ਉਹਨਾਂ ਨੂੰ ਬਸ ਜਸਟ ਸਟੀਮ ਕਰਨਾ ਹੁੰਦਾ ਗਾ। ਉਹ ਮਤਲਬ ਨਾਲੇ ਓਇਲੀ ਨੀ ਹੁੰਦੇ ਗੇ। ਜ਼ਿਆਦਾ ਓਇਲੀ ਵੀ ਵੈਸੇ ਆਪਣੀ ਇਫੈਕਟ ਈ ਕਰਦੇ ਹਾਂਜੀ ਹੈਲਥ ਤੇ
ਜੀ ਹਾਂ ਹਾਂਜੀ ਫਿਰ ਇਹ ਜ਼ਿਆਦਾ ਓਇਲੀ ਹੋ ਜਾਂਦੇ ਨਾ ਜਿਹੜੇ ਉਹਦੇ ਵਿੱਚ ਤੇਲ ਵਿੱਚ ਕਰਦੇ।
ਹਾਂਜੀ ਉਹ ਵੀ ਬਸ ਸੇਮ ਈ ਹੁੰਦੇ ਜਿੱਦਾਂ ਆਲੂ ਬਾਲ ਲੇ ਜਿੱਦਾਂ ਸਾਰਾ ਕੁਛ ਸੇਮ ਕਰ ਲਿਆ। ਉਹਦੇ ਵਿੱਚ ਵੀ ਜਿ ਹਾਂਜੀ ਤੇ ਉਹਨੂੰ ਜਸਟ ਆਪਾਂ ਜਿੱਦਾਂ ਉਹਨੂੰ ਉਹਦੇ ਵਿੱਚ ਰੱਖਣਾ ਮਾਈਕ੍ਰੋ ਵਿੱਚ ਉਹ ਜਸਟ ਮਤਲਬ ਫਰਾਈ ਓਦਾਂ ਹੋ ਜਾਂਦੀ ਐ। ਉਹਦੇ ਵਿੱਚ ਜਮ੍ਹਾਂ ਓਇਲ ਨੀ ਮਤਲਬ ਯੂਜ ਨੀ ਕਰਨਾ ਹੁੰਦਾ ਗਾ।
ਠੀਕ
ਮੈਂ ਇਹ ਜਦੋਂ ਮੈਂ ਫੋਰਨ ਗਈ ਸੀ ਉਧਰ ਜ਼ਰੂਰ ਮੈਂ ਦੇਖਿਆ ਜ਼ਰੂਰ ਸੀਗਾ। ਬਟ ਮੈਂ ਟ੍ਰਾਈ ਨੀ ਹਾਲੇ ਕੀਤਾ ਗਾ।
ਹੂੰ, ਚਲੋ ਤੁਸੀਂ ਏਦਾਂ ਕਰਕੇ ਵੀ ਜਿਵੇਂ ਹੁਣ ਸਾਰਾ ਕਰਕੇ ਆਲੂ ਫਰਾਈ ਵਾਲੇ ਕਰਕੇ ਫੇਰ ਤੁਸੀਂ ਇਹ ਚ ਈ ਦੇਖੋ ਮਾਈਕਰੋ ਵਿੱਚ ਵਾਲੇ
ਹਾਂਜੀ, ਏਦਾਂ ਵਧੀਆ ਐ ਨਾਲੇ ਵਧੀਆ ਹੁੰਦੇ ਆ ਇਹ ਜਿਆਦਾ ਓਇਲੀ ਨੀ ਨਾ ਹੁੰਦੀ ਫਿਰ ਏਦਾਂ।
ਹਾਂਜੀ
ਤੇ ਫੇਰ ਸੋਸ ਤੁਸੀਂ ਘਰੇ ਹੀ ਬਣਾਉਂਦੇ ਆ ਫਿਰ ਜੇੜੀ ਇਹਨਾਂ ਨਾਲ ਖਾਨੇ ਆ, ਬਹਾਰੋਂ ਫੇਰ ਲੈ ਕੇ ਆਉਂਦੇ ਹੁੰਨੇ ਆਂ
ਨਹੀਂ ਐਸ ਵਾਰ ਤਾਂ ਅਭੀ ਬਾਹਰੋਂ ਹੀ ਲੈ ਕੇ ਆਉਂਦੀ ਸੀ, ਪਰ ਘਰ ਵਾਲੀ ਵਧੀਆ ਹੁੰਦੀ ਜਿਹੜੀ ਘਰੇ ਆਪ ਸਬਜ਼ੀ, ਬਣਾਈ ਦੀ ਹਾਂਜੀ
ਹਾਂਜੀ ਜੇੜੀ ਚਟਨੀ ਮਤਲਬ ਜਿਹੜੀ ਸਮੋਸਿਆਂ ਨਾਲ ਆਪਾਂ ਖਾਂਦੇ ਹਾਂ ਜਿੱਦਾਂ ਇੱਕ ਰੈਡ ਹੁੰਦੀ ਦੂਸਰੀ ਫਿਰ ਉਹ ਤੁਸੀਂ, ਅੱਜੋ ਬਾਹਰੋਂ ਲੈ ਕੇ
ਹਾਂਜੀ, ਹੁਣ ਜਿਹੜੀ ਆਪਾਂ ਘਰੇ ਹੀ ਬਣਾਉਂਦੇ ਆਂ ਉਹ ਵਧੀਆ, ਪਰ ਘਰੇ ਆਲੀ
ਘਰ ਵਾਲੀ ਵਧੀਆ ਹੁੰਦੀ, ਹਾਂਜੀ
ਹਾਂਜੀ ਹੋਰ, ਘਰੇ ਸਾਰੇ ਵਧੀਆ ਠੀਕ
ਵਧੀਆ ਤਾਂ ਹਾਂਜੀ ਤਾਂ ਤੁਸੀਂ ਜਦੋਂ ਮੈਂਨੂੰ ਜ਼ਰੂਰ ਖਵਾਉਂਗੀ ਸਮੋਸੇ ਤੇ ਤੁਸੀਂ ਮੈਨੂੰ ਇਹ ਖਵਾਇਓ
ਹਾਂ, ਹਾਂਜੀ- ਹਾਂਜੀ ਜ਼ਰੂਰ
ਤੁਹਾਡੇ ਨਾਲ ਬਹੁਤ ਲੱਗਿਆ ਮੈਨੂੰ ਮਤਲਬ, ਆਪਦੀ ਰੈਸਪੀ ਤੇ ਤੁਹਾਡੀ ਰੈਸ ਮਤਲਬ ਸ਼ੇਅਰ ਕਰਕੇ
ਹਾਂਜੀ ਹੋਰ
ਹੋਰ ਬਸ ਵਧੀਆ, ਫੇਰ ਚਲੋ ਠੀਕ ਆ
ਹਾਂਜੀ
ਥੈਂਕ, ਥੈਂਕ ਯੂ- ਥੈਂਕ ਯੂ
ਥੈੰਕੂ ਯੂ ਹਾਂਜੀ
ਬਾਏ